ਹਾਂਜੀ ਸ ਸ਼ੀ ਕਾਲ ਜੀ, ਹੋਰ ਕੀ ਹਾਲ ਚਾਲ
ਹਾਂਜੀ ਬਸ ਹੁਣ, ਅਸੀਂ ਵੀ ਵਾਕਿੰਗ ਈ ਕਰ ਰਏ ਆਂ ਜੀ।
ਅੱਛਾ।
ਹਾਂਜੀ।
ਚਲੋ ਵਧੀਆ, ਹੋਰ ਬੱਚੇ ਠੀਕ ਏ
ਜੇ ਵਧੀਆ ਵਾਹਿਗੁਰੂ ਜੀ
ਚਲ ਹੋਰ ਘਰ ਸਭ ਠੀਕ ਠਾਕ
ਹਾਂਜੀ ਸਭ ਠੀਕ ਠਾਕ, ਹੋਰ ਤੁਆਡੀ ਵੀ ਸਭ ਠੀਕ ਠਾਕ ਵਾਹਿਗੁਰੂ ਦੀ ਮੇਰ ਨਾਲ।
ਹਾਂਜੀ ਹਾਂਜੀ, ਬਾਬਾ ਜੀ ਦੀ ਮੇਰ ਨਾਲ ਸਭ ਵਧੀਆ।
ਸਬ ਜਗਾ ਹੈ ਨੇ ਵਾਹਿਗੁਰੂ। ਹਾਂਜੀ, ਹੋਰ ਕੱਲ ਦੇ ਬਾਰੇ ਵੀ ਟੈਂਸ਼ਨ ਹੁੰਦੀ ਪੀ ਏ। ਕਲ ਕਿ ਸਵੇਰੇ ਇ ਚੁੱਲੇ ਦੀ ਕੀ ਕਲ ਕੀ ਚਾੜਾਂਗੇ? ਕੱਲ ਕੀ ਹੋਏਗਾ? ਰੋਜ਼ ਦੀ ਹੋ ਜਾਂਦੀ ਐ।
ਆਹ ਤੇ ਬਸ ਸਵੇਰੇ ਬਣਾ ਲੋ ਫਿਰ ਦੁਪੈਰ ਦੀ ਟੈਂਸ਼ਨ ਹੋ ਜਾਂਦੀ ਹੈ, ਦੁਪੈਰੇ ਬਣਾ ਤੂ ਦੁਪੈਹਰੇ ਖਾ ਲੋ ਫੇਰ ਰਾਤ ਦੀ ਟੈਂਨਸ਼ਨ ਹੋ ਜਾਂਦੀ ਏ, ਰਾਤੀ ਕੀ ਬਣਾਣਾ ਏ।
ਬਸ ਹਾਂ ਸੋਚਦੇ ਹੀ ਰਹੋ ਵੀ ਕੀ ਬਣਾਨਾ ਹੁਨ ਹਾਂ ਹੋਰ ਔਯੀਔ। ਬੱਚਯਾ ਦਾ ਤੇ ਹੁਣ ਔਯੀਔ, ਮੈਂ ਛੋਟੇ ਵੀ ਨਾ ਆਪਣੀ ਬੇਟੀ ਨੂੰ ਸੈਕਿੰਡ ਜਾਂ ਥਰਡ ਤੇ ਪੜ੍ਹਦੀ ਸੀ, ਜੰਕ ਫੂਡ ਦੀ ਜੰ ਜਿੱਦਾਂ ਕਰਦੀ ਸੀ ਮੈਂ ਛੋਟੀ ਤੇ ਬਿਲਕੁਲ ਨੀ ਦਿੰਦੀ ਸੀ, ਇੱਕ ਵਾਰੀ ਮੈਂ ਕੀ ਕੀਤਾ ਸਾਬੂ ਦਾਨਾ ਬਨਾਇਆ ਸੀ ਤੇ ਸਾਬੂਦਾਨੇ ਵਿੱਚ ਈ ਨਾ, ਮੈਂ ਰਾਤੀ ਜਿਵੇਂ ਪਿਗੋ ਕੇ ਨੀ ਰੱਖ ਦਿੰਦੇ ਸਾਬੂਦਾਨਾ ਫਿਰ ਫੁੱਲ ਜਾਂਦਾ ਏ, ਹਾਂਜੀ ਫਿਰ ਉੱਦੇ ਵਿੱਚ ਸ਼ਿਮਲੀ ਮਿਰਚ ਪਿਆਜ ਵਗੈਰਾ ਡਾਲ ਨਾ ਸਭ ਸ਼ਿਮਲੀ ਮਿਰਚ ਵਗੈਰਾ ਡਾਲ ਕੇ, ਹਾਂਜੀ ਵਧੀਆ ਸਬਜ਼ੀਆਂ ਡਾਲ ਕੇ ਬਣਾ ਕੇ ਦਿੱਤਾ ਤੇ ਉੱਤੇ ਧਨੀਆ- ਵਨੀਆ ਪਾ ਕੇ ਡੈਕੋਰੇਸ਼ਨ ਵੀ - ਕਰਤੀ ਸਭ ਵਧੀ ਤੇ ਉਹ ਸਕੂਲ ਤੇ ਲੈ ਗਈ । ਤੇ ਏਹਨੂੰ ਮੈ ਦੱਸਿਆ ਕਿ ਬੇਟਾ ਮੈ ਮੈਕਰੋਨੀ ਬਣਾਈ ਐ। ਇਹਨੂੰ ਮੈਕਰੋਨੀ ਦੀ ਬੜ ਜਿਦ ਪਈ ਸੀ ਇਹਨੇ ਕਿਹਾ ਕਿ ਮੈ ਮਕਰੋਣੀ ਮੈ ਖਾਣੀ ਹੈ ਮੈਕਰੋਣੀ ਪਰ ਮੈ ਇਹਨੂੰ ਦੇਣਾ ਨੀ ਚਾਹੁੰਦੀ ਸੀ। ਨਾ ਮੇਰੀ ਛੋਟੀ ਬੇਟੀ ਬਹੁਤ, ਹਾਂ ਬਾਰਾ ਤੇਰਾ ਸਾਲ ਤੱਕ ਤੇ ਇਹਨੇ ਬਿਲਕੁਲ ਕਾਂਗੜੀ ਰਹੀ ਐ। ਇਤਨੀ ਪਤਲੀ ਸੀ ਕਿ ਮਤਲਬ ਜਿਵੇ ਝਾੜੂ ਦਿੱਤੀ ਦੀ ਤ- ਲੀ ਯਾਰ ਇਤਨੀ ਉਵੇ ਸੀ ਬਹੁਤ, ਹਾਂਜੀ ਬਹੁਤ ਮੈ ਪਰੇਸ਼ਾਨ ਰਈ ਸੀ ਬਾਰ੍ਹਾਂ- ਤੇਰ੍ਹਾਂ ਸਾਲ ਤੱਕ ਇਹਦੀ ਵਜਹ ਨਾਲ। ਤੇ ਮੈਨੂੰ ਡਰ ਲੱਗਦਾ ਸੀ ਕਿ ਇਹ ਹਜਮ ਵੀ ਨੀ ਕਰ ਪਾਏਗੀ ਇਹ ਚੀਜਾ ਨੂੰ, ਹਾਂਜੀ ਵੀਕ ਨ ਹਾ ਹਾਂਜੀ । ਤੇ ਉਹੀਓ ਮੈ ਬਣਾ ਕੇ ਕਿਆ ਮੈਕਰੋਨੀ ਹੈਗੀ ਐ ਤੇ ਮੈਕਰਰੋਨੀ ਬਣਾ ਇਹਨੂੰ ਕਿਹਾ ਤੇ ਓਹਨੂੰ ਉੱਥੇ ਜਦੋ ਟਿਫਿਨ ਲੈ ਕੇ ਆਈ ਤੇ - ਕਹਿੰਦੀ ਐ ਮੈਡਮ ਨੇ ਪੁੱਛਿਆ ਕਿ ਕਿਆ ਲਾਈ ਓ ਤੁਮ? ਕਹਿੰਦੀ ਮੈਮ ਆਜ ਹਮ ਵੀ ਮੈਕਰੋਨੀ ਲੇਕੇ ਕੇ ਆਏ ਐ, ਕਹਿੰਦੀ ਅੱਛਾ ਤੁਮ ਮੈਕਰੋਨੀ ਲੇਕੇ ਆਈ ਓ ਆਜ। ਹੁਣ ਟੀਚਰਾ ਨੂੰ ਕੀ ਐ ਅਈਓ ਉਹਦੇ ਮਾਵਾਂ ਨੇ ਕਿਉ ਕੀਤਾ? ਪਤਾ ਕਿ ਕਿਉ ਐ ਬੱਚੇ ਨੂੰ ਆਖਿਆ? ਉਹਨੇ ਸਾਰੇ ਬੱਚੇਆ ਸਭ ਨੇ ਆਖਿਆ ਦੇਖੋ ਭਈ, ਆਜ ਤੋ ਹਰਲੀਨ ਵੀ ਮੈਕਰੋਨੀ ਲੇਕੇ ਆਈ ਐ। ਮੈਕਰੋਨੀ ਲੇਕੇ ਆਈ, ਵੋਹ ਸਾਬੂਦਾਨਾ ਦਾ ਬਣਾਇਆ ਸੀ । ਤੇ ਉਹ ਕਹਿੰਦੀ ਮੈਕਰੋਨੀ ਐ। ਹਸੀਓ ਓ ਕਹਿੰਦੀ ਕਿ ਮਾ ਕਹਿੰਦੀ ਬੇਟੇ ਤੁਮ੍ਹਾਰੀ ਮੰਮੀ ਨੇ ਤੁਮਕੋ ਉੱਲੂ ਬਣਾਇਆ ਐ, ਏ ਸਾਈ ਫ਼ਾਹੇ ਮਾਰ- ਮਾਰ ਕੇ ਹੱਸਣ ਲੱਗ ਪਈ ਟੀਚਰ ਬੱਚਿਆ ਨੂੰ ਵੀ ਹਸਵਾ ਤਾ ਉਹਦੇ ਪਿੱਛੇ ਕਿ ਨਈ ਉਹ ਮੈਕਰੋਨੀ ਕਹਿੰਦੀ ਪਈ ਤੇ ਸਾਬੂਦਾਨਾ ਹੈਗਾ ਸੀ । ਓਈਓ ਹਸੀ ਉੜ ਗਈ ਤੇ ਕਹਿੰਦੀ ਐ ਲੇਕਿਨ ਉਹੀ ਬੱਚ ਚੇ ਮੈਨੂੰ ਘਰ ਆ ਕੇ ਕਹਿਣ ਲੱਗ ਪਈ ਕਹਿੰਦੀ ਐ ਮੰਮੀ ਤੁਸੀ ਮੇਰੀ ਇਨਸਲਟ ਕਰਵਾਤੀ ਐ । ਤੁਸੀ ਮੈਨੂੰ ਝੂਠ ਬੋਲਿਆ ਸੀ ਇਹ ਸਾਬੂਦਾਨਾ ਹੈਗਾ ਐ, ਮੈ ਕਿਆ ਨਈ ਪੁੱਤਰ ਤੈਨੂੰ ਖਾਣ ਈ ਤੇ ਸਵਾਦ ਲੱਗਿਆ ਨਾ। ਵੀ ਸਵਾਦ ਤੇ ਖਾਣ ਚ ਲੱਗਿਆ ਖਾਣ ਇਚ ਤੇ ਬਹੁਤ ਸਵਾਦ ਲੱਗਿਆ ਲੇਕਿਨ ਉਹੀ ਉਹ, ਹਾਂ ਲੇਕਿਨ
ਨਈ-ਨਈ ਮੇਰੀ ਗੱਲ ਸੁਣੋ ਟੀਚਰ ਨੂੰ ਵੀ ਥੋੜਾ ਐਪ੍ਰਰੀਸ਼ੀਏਟ ਕਰਨਾ ਚਾਈਦਾ ਸੀਗਾ ।
ਕਿ ਪਤਾ ਐ ਕਿ ਮੈਕਰੋਨੀ ਤੇ ਅਨਹੈਲਦੀ ਏ, ਹੈ ਅਨਹੈਲਦੀ ਏ। ਜੀ । ਤੇ ਪੇਰੈਂਟਸ ਨੇ ਜੇ ਐਫਰਟਸ ਲਗਾ ਕੇ ਬੱਚੇ ਨੂੰ ਥੋੜਾ ਸਮਝਾਇਆ, ਹੈਲਦੀ ਫੂਡ ਬਣਾ ਕੇ ਦਿੱਤਾ ਤਾ ਉਹਨਾ ਨੂੰ ਥੋੜ੍ਹਾ ਅ ਡਾਇਵਰਟ ਕਰਨਾ ਚਾਈਦਾ ਸੀ ।
ਹਾਂਜੀ- ਹਾਂਜੀ । ਉਹੀ ਤੇ ਨਾ ਹਾਂ ਉਹੀਓ ਉਲਟਾ ਬੱਚ ਚਿਆ ਦੇ ਨਾਲ ਮਿਲ ਕੇ ਦੇਖੋ ਉਵੇ ਹਸੀ ਉਡਵਾਤੀ ਤੇ ਉਹ ਇਹ ਕਹਿੰਦੀ ਮੰਮੀ ਮੈਡਮ ਨੇ ਮੇਰੀ ਇਨਸਲਟ ਕੀਤੀ ਬੱਚੇ ਵੀ ਕਹਿਣ ਲੱਗ ਪਏ ਤੁਮ ਕੋ ਯੇ ਮੈਕਰੋਨੀ ਤੁਮਕੋ ਯੇਹੀ ਨੀ ਪਤਾ ਮੈਕਰੋਨੀ ਕਿਆ ਹੋਤੀ ਹੈ?
ਹਾਂ ਪਤਾ ਕਿ ਛੋਟੇ ਬੱਚੇ ਨਾ ਅੱਜ-ਕੱਲ ਜਿਆਦਾ ਇਨਸਲਟ ਫੀਲ ਕਰਦੇ ਨੇ।
ਹਾਂਜੀ, ਹਾਂਜੀ ਉਹੀ ਤੇ ਨਾ ਹੁਣ ਮੈ ਅਸੀ ਵੀ ਮੈ ਕਿਆ ਚਲੋ ਵੀ ਇਹ ਜਿਹੜੀ ਚੀਜ ਇਹਨੂੰ ਪਸੰਦ ਸਵਾਦ ਵੀ ਲੱਗ ਜਾਏ ਔਰ ਵੀਆ ਉਵੇ ਵੀ ਲੱਗੇ ਨਵੀ-ਨਵੀ ਚੀਜ ਹੈਗੀ ਏ ਤੇ ਨੁਕਸਾਨ ਵੀ ਨਾ ਕਰੇ ਤੇ ਉਹ ਜਿਹੀ ਚੀਜ ਦੋ। ਹਾਂਜੀ, ਓਹੀਓ। ਉਹੁਣੋ ਓਈਓ ਹੁਣ ਚਲੋ ਅੱਗੇ ਤੇ ਫੇਰ ਵੀ ਸੂਜੀ ਵਾਲੀ ਚੀਜਾ ਆ ਗਈਆ ਨੇ ।
ਹਾਂ ਥੋੜ੍ਹਾ ਅੱਛਾ ਹੋ ਗਿਆ ਨਾਲੇ ਪਤਾ ਕਿ ਇਹਨਾ ਨੂੰ ਬੁਆਇਲ ਕਰੋ ਨਾ ਬੋਇਲ ਕਰਦੇ-ਕਰਦੇ ਅੱਛੀ ਸਮੈਲ ਦਿੰਦੀ ਐ। ਇਹ ਜਿਹੜੀ ਸੂਜੀ ਵਾਲੀ ਆਈ ਏ ਨਾ ਅੱਜ-ਕੱਲ ਪਤਾ ਚੱਲ ਜਾਂਦਾ ਐ ਕਿ ਹਾਂ ਸੂਜੀ‌ ਹੀ ਹੈ ਔਰ ਟੇਸਟ ਵੀ ਉਹਦਾ ਅੱਛਾ ਐ। ਸੋਫ
ਹਾਂਜੀ ਸੋਫਟ ਵੀ ਬਣਦੀ, ਹਜਮ ਵੀ ਹੋ ਜਾਂਦੀ ਐ, ਪੇਟ ਦਰਦ ਨੀ ਹੁੰਦੇ। ਹਾਂ, ਮੈਦੇ ਵਲ ਨਾਲ ਤੇ ਖਾ ਕੇ ਬਾਦ ਚ ਪੇਟ ਵੀ ਦਰਦ ਹੁੰਦੇ ਨੇ, ਵੀ ਵੀ ਨਹੀਂ ਹਾਂ ਹਜਰ ਨੀ ਹੁੰਦਾ ਹਾਂ ਹਾਂਜੀ ਜੰਮ ਜਾਂਦੈ ਫੇਰ ਸਾਰਾ ਓਈਓ।
ਤੇ ਹੁਣ ਦੁਬਾਰਾ ਮੰਗਦੀਏ, ਹੁਣ ਦੁਬਾਰਾ ਮੰਗਦੀਏ ਕਿ ਓਈ ਵਾਲੀ ਮੈਕਰੋਣੀ ਚਾਈਦੀ ਏ ਸਾਬੂਦਾਨੇ ਵਾਲੀ।
ਅਹਹ ਜਦ ਵੱਡੀ ਹੋ ਗੀ ਤੇ ਫੇ ਪਤਾ ਚੱਲ ਗਿਆ ਹੁਣ ਤੇ ਹੁਣ ਥੋੜਾ ਏਨੀ ਨੌਲੇਜ ਹੋ ਗਈ ਏ ਕਿ ਚਲੋ ਵਈ ਮੈਂ ਐਦਾ ਨੁਕਸਾਨ ਕਰਦਾ ਐ ਤੇ ਹੁਣ ਥੋੜਾ ਸਾਬੂਦਾਨ ਵਾਲਾ ਹੁਣ ਮੈਨੂੰ ਖੁਦ ਕੈ ਦਿੰਦੀ ਏ ਕਿ ਮੰਮੀ ਕਦੀ ਹਾਂ।
ਤੋਣਾ ਚਾਈਦੈ ਕਿ ਕੀ ਸਾਡੇ ਲਈ ਅੱਛਾ ਐ, ਕੀ ਬੁਰਾ ਐ। ਕੀ ਨੁਕਸਾਨ ਕਰੇਗਾ ਓਰ ਕੀ ਸਾਡੀ ਹੈਲਥ ਨੂੰ ਠੀਕ ਰੱਖੇਗਾ ਨਈ।
ਹਾਂਜੀ। ਓਹੀ ਤੇ ਨਾ, ਹੋਰ ਤੁਹਾਡੀ ਕੀ ਫੇਵਰੇਟ ਡਿਸ਼ ਹੈਗੀ ਏ?
ਫੇਵਰੇਟ ਦੇਖੋ ਸਾਡੇ ਵਰਗਿਆਂ, ਦੀ ਕੀ ਫੇਵਰੇਟ ਹੋਏਗੀ। ਸਾਡੀ ਤੇ, ਔਹੀ ਫੇਵਰੇਟ ਹੈ। ਜੋ ਬੱਚੇ ਖੁਸ਼ ਹੋ, ਕੇ ਖਾ ਲੈਂਣ, ਨਈਂ। ਅ, ਅਸੀਂ ਕਿੱਥੇ, ਅਪਣੀ। ਅਪਣੀ, ਅਸੀਂ ਚੋਇਸ ਦੇਖਦੇ ਆਂ। ਪੇਰੈਂਟਸ, ਮੰਮੀਆਂ ਜੋ ਹੈਗੀਆਂ ਅਸੀਂ ਦੇਖਦੇ ਆਂ। ਜੋ ਬੱਚਿਆਂ ਨੇ ਹੱਸ ਕੇ ਖਾਲੈਣਾ ਨਾ, ਸਾਡੇ ਲਈ, ਔ ਹੀ ਫੈਵਰਿਟ ਐ।
ਸਹੀ ਗੱਲ ਹੈ, ਸਾਡੀ ਤੇ ਬੱਚਿਆ ਚ ਹੀ, ਸਾਰੀ ਖੁਸ਼ੀਆਂ ਔਣ ਨੀਆ ਨੇ, ਪੈਲੇ ਵਿਆ ਕੇ ਆੰਦੀ ਏ ਜਨਾਨੀ, ਬਈ ਐ ਔਥੇ ਦੀ ਜਿੰਨੀਆਂ ਵੀ। ਚੀਜ਼ਾਂ ਸੀ। ਮੈਨੂੰ ਚਾਵਲ ਖਾਣ ਦਾ ਇੰਨਾ ਸ਼ੌਕ ਸੀ, ਕਿ ਮੈਂ, ਹਰ ਦਿਨ ਚਾਵਲ ਖਾਂਦੀ ਸੀ। ਕੋਈ ਦਿਨ ਮੇਰਾ ਐਸ। ਸਰੀ ਜਾਂਦਾ ਸੀ। ਜਿਸ ਦਿਨ ਮੈਂ, ਚਾਵਲ ਨਾ ਖਾਵਾਂ ਇੱਕ ਟਾਈਮ। ਇ ਚਾਏ ਦਾਲ ਚਾਵਲ ਬਣਨੇ ਹਾਂ। ਚਾਏ ਦਾਲ ਚਾਵਲ ਬਣਨ, ਚਾਏ ਰਾਜਮਾ ਚਾਵਲ ਯਾ ਛੋਲੇ ਚਾਵਲ, ਚਾਵਲ ਤੇ ਬੰਨੇ ਹੀ ਬੰਨਣੇ ਨੇ। ਔਰ ਦੋ, ਤਿੰਨ ਦਿਨ ਛੋੜ ਕੇ ਹਰਰ ਦੀ ਦਾਲ
ਹਾਂ, ਐ ਚੀਜ਼ ਐ ਕੋੰਬੀਨੇਸ਼ਨ ਅਸੀਂ, ਐ ਕੋਂਬੀਨੇਸ਼ਨ ਅਸੀ ਅਪਣੇ ਘਰ ਖਾਧਾ। ਅਪਣੇ ਪੇਕਿਆ, ਹਰਹਰ ਦੀ ਦਾਲ ਦੇ ਨਾਲ ਚਾਵਲ। ਹਾਂ, ਹਰਹਰ ਔਰ ਸਾਡੇ ਐਥੇ, ਨੀ ਮੇਰੇ ਸੋਹਰੇ ਨੀ, ਖਾਂਦੇ ਸੀ ਹਰਹਰ ਦੀ ਦਾਲ ਦੇ ਨਾਲ। ਓਹ ਮੈਂ, ਆਦਤ ਪਾਈ। ਐਥੇ ਖਾਂਦੇ ਸੀ ਮਲ ਕਦੀ ਦਾਲ ਦੇ ਨਾਲ ਚਾਵਲ ਯਾ ਫੇਰ ਓਹੀ, ਛੋਲੇ ਚਾਵਲ, ਰਾਜਮਾ। ਚਾਵਲ ਤੇ ਚਲੋ ਕੋਮਨ ਹੈ, ਈ ਐ। ਪਰ ਅਸੀਂ ਆਪਣੇ ਘਰ ਖਾਂਦੇ ਸੀਗੇ। ਹਰਹਰ ਦੀ ਦਾਲ ਦੇ ਨਾਲ ਨਾਲ ਨਿੰਬੂ ਪਾ ਕੇ ਖੱਟੀ- ਖੱਟੀ ਚਟ ਟਨੀ, ਏਦਾਂ ਹਨਾ, ਏਦਾਂ ਔਰ ਫੇਰ ਕੱਚਾ ਪਿਆਜ ਹਾਂ ਔਦੇ ਉੱਪਰ ਨਿੰਬੂ ਪਾਇਆ ਹੋਣਾ। ਦਾਲ ਦੇ ਉੱਪਰ ਨਿੰਬੂ ਬਹੌ ਔਤੇ, ਹਾਂ। ਏਦਾਂ ਲੱਗਦਾ ਸੀ ਸਵਰਗ ਮਿਲ ਗਿਆ, ਕਿਤੇ। ਸਾਨੂੰ ਪਤਾ ਨੀ, ਕੀ ਜੰਨਤ ਮਿਲ
ਸਈ ਗੱਲ ਐ ਸਈ।
ਹੂੰ, ਔਰ ਨਾਲੇ, ਮਾਵਾਂ ਦੇ ਹੱਥ ਜੇਹਾ, ਟੇਸਟ ਹੀ ਕੁਛ ਹੋਰ ਹੁੰਦਾ ਏ। ਜੇਵੇ, ਮਾਵਾਂ ਬਣਾ ਕੇ ਖਵਾਣਗੇ।
ਸਹੀ ਗੱਲ ਹੈ, ਔਰ ਜਦ ਮੈਂ ਐਥੇੇ ਪੇ, ਸੋਰੇ ਘਰ ਆਈ ਤੇ, ਐਨਾਂ ਦੇ ਘਰ ਵਈਆ। ਮੇਰਾ ਤੇ ਪਤਾ ਈ ਔਥੇ, ਓਨਾਂ ਦੇ ਚਾਵਲ ਖਾਂਦੇ ਹੀ ਨੀ। ਮੇਰੇ ਹਸਬੈਂਡ ਤੇ, ਚਾਵਲ ਨੂੰ, ਛੂੰਦੇ ਹੀ ਨੀ ਸੀ, ਮੈਨੂੰ ਐਹ, ਗੱਲ ਦੱਸੀ ਨੀ ਗਈ। ਅਣਾਲੋ ਦੇ ਘਰ ਚਾਵਲ ਹੀ, ਨੀ ਬਣਦੇ ਸੀ, ਬਈਆ, ਓਹ ਹੋ। ਕੇ ਹੋਯਾ ਫੇਰ, ਕੀ ਸਭ ਇੱਛਾਵਾਂ, ਮਰ ਗਈਆਂ। ਸਭ ਜਿਵੇਂ ਰੈਣਾ ਸੀ। ਓਵੇਂ ਹੀ ਰੈਣਾ ਪਿਆ। ਹੂੰ ਐਵੇਂ ਹੂੰਦਾ ਸੀ ਹਾਂ, ਫੇਰ ਓਹੀਓ ਹੋਯਾ, ਕਿ ਔਲੋ ਤੇ, ਕਿਆ ਕਿ ਨਹੀਂ ਅਸੀ। ਚਾਵਲ ਨੀ ਖਾਂਦੇ ਬਈ ਅਸੀਂ ਇੰਨੇ। ਤੇ ਏਨਾਂ ਦੇ ਘਰ ਹਫ਼ਤੇ ਚ ਇੱਕ, ਆਧ ਵਾਰ ਬਣ ਗਿਆ। ਜਦੋਂ । ਰ ਨੇ ਖਾਨਾ ਹੋਇਆ ਦੇਵਰ ਬਾਰ ਕੰਮ ਕਰਦਾ ਸੀ। ਤੇ ਦੇਵਰ ਜਦੋਂ ਆ ਹਾਂ ਜਦੋਂ ਓਹ ਕਦੀ ਹਫ਼ਤੇ, ਦਸ ਦਿਨੀ ਚ ਪੰਦਰਾਂ ਦਿਨ ਚ ਕਦੀ ਜਦੋਂ ਔਦਾ ਚੱਕਰ ਲੱਗਿਆ ਤਾਂ ਚਾਵਲ ਬਣ ਜਾਂਣੇ, ਨੀ ਤੇ ਚਾਵਲ ਹੀ, ਨੀ ਬਣਦੇ ਸੀ ਇਨਲੋ ਦੇ ਘੱਰ। ਤੇ ਔਈਔ ਕਿੰਨਾ ਔਈਔ ਤੇ ਨਾ ਹੜ ਦਿਨ ਜੋ ਖਾਂਦਾ ਹੋਏ, ਹਾਂ, ਹਾਂ। ਔਰ ਖਾਲੀ ਇਕੋ ਚੀਨੀ, ਕਈ ਐਸੀਆਂ ਚੀਜ਼ਾਂ ਸਨ। ਜੋ ਮਤਲਬ, ਇਤਨਾ ਮਲਬ ਹਾਂ ਕੁਛ ਨੀ ਸ ਹਾਂ, ਬਹੁਤ ਓਹੀਓ ਤੇ ਬਿਲਕੁਲ ਹਾਂ। ਜ਼ਿੰਦਗੀ, ਹੀ ਬਦਲ ਜਾਂਦੀ ਏ ਬਿਲ ਬਿਲਕੁਲ ਹੁਣ ਤੇ, ਹਾਂ। ਸਭ ਮਰ ਜਾਂਦੀਆਂ ਨੇ।
ਪੁਰਾਣੀਆਂ, ਛੱਡਣੀਆਂ ਪੈਂਦੀਆਂ ਨੇ।
ਹਾਂਜੀ। ਉਹੀ ਤੇ ਨਾ, ਉਹੀ ਉਹ ਹਰ ਵਕਤ ਫੇਰ ਉਹਦੇ ਬਾਅਦ। ਬੱਚਿਆਂ ਨੂੰ ਜੋ ਪਸੰਦ ਆਉਂਦਾ। ਫੇਰ ਬੱਚਿਆਂ ਦੀ ਚੀਜ਼ਾਂ, ਚਲੋ ਉਹੀ ਫੇਰ, ਫੇਰ ਤੇ ਚਲੋ ਖੁੱਦ ਹਾਂ। ਫੇਰ ਤੇ ਫੇਰ ਆਪਣੇ ਆਪ ਮਾਂ ਦੀ, ਉਹ ਗੁਰੂ ਪਿਤਾ ਆਪੇ ਇਹਦੀ ਚੀਜ਼ ਪਾ ਦਿੰਦੇ ਨੇ। ਤੇ ਫੇਰ ਮਾਂ, ਨੂੰ ਉਹਦੇ ਵਿੱਚ ਹੀ ਖੁਸ਼ੀ ਮਿਲਦੀ ਹੈ।
ਹਾਂ। ਕਿ ਬੱਚਿਆਂ ਨੇ ਜੋ ਖਾਣਾ, ਜੋ ਕਰਨਾ, ਚਲੋ ਉਹਨਾ ਦੇ ਹਿਸਾਬ ਨਾਲ ਹੀ ਫੇਰ। ਤੇ ਆਪਣੇ ਆਪ ਨੂੰ ਅਸੀਂ ਢਾਲ ਲੈਂਦੇ ਹਾਂ ਨਾ।
ਢਾਲ ਲੈਣੇ ਆ ਉਵੇੈਂ ਸਹੀ ਗੱਲ ਹੈ ਹਾਂਜੀ। ਹੋਰ ਉਹੀ ਹੈ ਕਿ ਬਸ ਸਾਰੀਆਂ ਹੋਰ ਚਾਹੇ ਕੋਈ ਵੀ ਚੀਜ਼ ਹੋਵੇ ਚਾਹੇ ਖਾਣ ਪਾਨ ਦੀ। ਦੀ ਹੋਏ ਚਾਹੇ ਮਤਲਬ ਕੱਪੜੇ ਪਾਉਣ ਦੀ ਹੋਵੇ ਏ ਟੂ ਜੈਡ। ਉਹ ਮਤਲਬ ਕਈ ਸਾਡੇ ਘਰ ਤੇ ਵੀ ਉਹਦੇ ਨਾ ਕਈਆਂ ਦੇ ਘਰ ਹੁੰਦਾ ਕਿਸ। ਸਭ ਦੀਆਂ ਚਲੋ ਉਹ ਵਜਾ ਹੀ ਰਹਿੰਦੇ ਨੇ ਪਰ ਇੱਥੇ ਤਾਂ ਕਈ ਲੋਕ ਹੁੰਦਾ ਬਹੁਤ। ਸਿੱਖ ਹੁੰਦੇ ਨੇ ਕਿ ਬਈਆ ਨਹੀਂ ਕਿਧਰੇ ਆਉਣਾ ਜਾਣਾ ਵੀ ਨਹੀਂ ਹੁੰਦਾ ਕਿਧਰੇ ਕੁਛ ਨਹੀਂ। ਕੁਛ ਨੀ ਹਾਂਜੀ ਐਵੇਂ ਹੀ ਬਸ ਸਾਰੀ ਜ਼ਿੰਦਗੀ। ਐਵੀਂ ਕੱਟ ਗਈ ਹੁਣ ਤੇ। ਹੁਣ ਤੇ ਵਾਹਿਗੁਰੂ ਜੀ ਨੇ ਜਿਵੇਂ ਜਿਵੇਂ ਕਰਮਾਂ ਤੇ ਲਿਖਿਆ ਹੋਏਗਾ ਉਵੇਂ ਹੀ ਹੋਣਾ ਹੁੰਦਾ ਹੈ।
ਨਾ ਕੋਈ ਗੱਲ ਨੀ ਅੱਗੇ ਕੀ ਪਤਾ ਹੁਣ ਤੱਕ ਦਾ ਏਦਾਂ ਦਾ ਟਾਈਮ ਨਿਕਲਿਆ ਅੱਗੇ । ਬਾਬਾ ਜੀ ਅੱਛਾ ਟਾਈਮ ਲਿਆਉਣ। ਕਿ ਅਸੀਂ ਆਪਣੀ ਮਰਜ਼ੀ ਨਾਲ ਹੀ ਸਭ ਕੁੱਛ ਕਰੀਏ। ਪਤਾ ਕੀ ਆ ਅੱਜ ਕੱਲ੍ਹ ਇਹ ਥੋੜ੍ਹਾ ਹੋ ਜਾਂਦਾ ਕਿ ਬੱਚੇ ਵੱਡੇ। ਵੱਡੇ ਹੋਣਗੇ ਪੜ੍ਹਨਗੇ, ਲਿਖਣਗੇ, ਕਮਾਉਣਗੇ ਤੇ ਸਾਡੀਆਂ ਵੀ ਖਵਾਹਿਸ਼ਾਂ ਪੂਰੀਆਂ ਕਰਨਗੇ। ਥੋੜਾ ਅੱਜ ਕੱਲ੍ਹ ਇਹ ਵੀ ਹੈ ਪਰ ਬੱਚੇ ਖੁਦ ਵੀ ਕਰਦੇ ਨੇ ਐਸੀ ਗੱਲ ਨਹੀਂ ਹੈ ਬੱਚੇ। ਖੁਦ ਵੀ ਇਹ ਚੀਜ਼ਾਂ ਨੂੰ ਅਹ ਇਸ ਚੀਜ਼ਾਂ ਨੂੰ ਲੈ ਕੇ ਚੱਲਦੇ ਨੇ ਕਿ ਵੀ ਸਾਡੇ ਪੇਰੈਂਟਸ। ਨੇ ਏਦਾਂ ਕੀਤਾ ਤੇ ਸਾਨੂੰ ਵੀ ਉਹਨਾਂ ਲਈ ਕੁੱਝ ਕਰਨਾ ਹੈ। ਕੋਈ ਦਿਨ ਆਉਂਦਾ, ਕੋਈ ਮਦਰਸ ਡੇ ਆਉਂਦਾ, ਕੋਈ ਐਨੀਵਰਸਰੀ।
ਹਾਂਜੀ ਹਾਂਜੀ ਕਰਦੇ ਨੇ ਸੱਚੇ ਪਾਤਸ਼ਾਹ ਦੀ ਮਿਹਨਤ ਕਰਦੇ ਨੇ ਹਾਂਜੀ। ਹੂੰ ਉਹੀਓ ਹੈ ਕਿ ਬਸ ਇਸ ਤਰ੍ਹਾਂ ਹੀ ਉਹੀ ਜੀਵਨ ਹੈ।
ਬਸ ਇਹ ਤੇ ਹੈ ਹੀ ਹੈ ਜ਼ਿੰਦਗੀ 'ਚ ਹੈ ਹੀ ਆ ਚੀਜ਼। ਸੈਕ੍ਰਰੀਫਾਈਸ ਕਰੀ ਜਾਓ, ਕਪ੍ਰੋਮਾਈਜ਼ ਕਰੀ ਜਾਓ, ਅੱਗੇ ਵਧੀ ਜਾਓ। ਜਿਹਨੇ ਨਹੀਂ ਕੀਤਾ ਫੇਰ ਉਹ ਉੱਥੇ ਦਾ ਉੱਥੇ ਹੀ ਖੜਾ ਫੇਰ ਜਿੱਦਾਂ ਕਰਕੇ ਦੇਖੋ ਕੰਮ ਤੇ? ਘਰ ਤੇ ਨਹੀਂ ਚੱਲਣਗੇ।
ਹਾਂਜੀ- ਹਾਂਜੀ, ਸਹੀ ਗੱਲ ਹੈ। ਉਹੀ ਹੈ ਨਾ ਕਰਨਾ ਹੀ ਪੈਂਦਾ ਹੈ ਹਾਂਜੀ। ਹਾਂਜੀ। ਹੋਰ ਹਾ ਤੁਸੀਂ ਇੱਥੇ ਮਤਲਬ ਅ ਜਿਹੜੇ ਗੁਰਦੁਆਰੇ ਤੁਸੀਂ? ਤੁਸੀਂ ਰੋਜ਼ ਜਾਂਦੇ ਹੋ ਉਹ ਤੁਹਾਡੇ ਨੇੜੇ ਹੀ ਉੱਥੇ ਗੁਰਦੁਆਰਾ ਹੈਗਾ।
ਹਾਂਜੀ ਹਾਂਜੀ ਉਹ ਸਾਡਾ ਕਲੋਨੀ ਦਾ ਸਿੰਘ ਸਭਾ ਗੁਰਦੁਆਰੇ ਹੁੰਦੇ ਨੇ ਨਾ। ਕਲੋਨੀ ਵਿੱਚ ਹਾਂਜੀ ਇੱਕ ਸਵੇਰੇ ਉੱਠ ਕੇ ਤੇ ਜਰੂਰ ਮੱਥਾ ਟੇਕੀ ਦਾ।
ਹਾਂਜੀ ਮੈਂ ਤੇ ਹੁਣ ਉਹੀ ਤੇ ਕਹਿ ਰਹੀ ਨਾ ਮੇਰੇ ਵਾਂਗ ਨੂੰ ਦਵਾਈਆਂ ਕਰਕੇ ਮੈਨੂੰ ਇੰਨੀ। ਗਰਮੀ ਲੱਗਦੀ ਹੈ।ਕਿ ਮੇਰੇ ਵੀ ਸੱਚੇ ਪਾਤਸ਼ਾਹ ਦੀ ਮੇਹਰ ਨਾਲ ਨੇੜੇ ਹੀ ਹੈਗਾ ਗੁਰਦੁਆਰਾ। ਪਰ ਮੇਰੇ ਇੰਨੇ ਪਤਾ ਨੀ ਕਿ ਦਵਾਈਆਂ ਦੀ ਵਜ੍ਹਾ ਨਾਲ ਇੰਨੀ ਗਰਮੀ ਲਗਦੀ ਹੈ। ਕਿ ਮੇਰੇ ਕੋਲ ਬਾਹਰ ਨਿਕਲ। ਨਿਕਲਿਆ ਨਹੀਂ ਜਾਂਦਾ ਉਹ ਫਿਰ ਸਿੜੀ ਚੜ੍ਹਨੀ ਆ ਜਿਸ ਕਿ ਉਮਰ ਕੋਈ ਐਸੀ ਨਹੀਂ ਹੈ। ਉਹਦੇ ਬਾਅਦ ਫੇਰ ਮੇਰੇ ਹੈ ਪਸੀਨਾ ਇੰਨਾ ਮਤਲਬ ਕਿ ਬੈਠਿਆ ਹੀ ਨਹੀਂ ਜਾਂਦਾ ਹੈ। ਉਹ ਪਸੀਨੇ ਉੱਤੇ ਪਸੀਨਾ । ਨਿਕਲਿਆ ਹੀ ਚਲਾ ਜਾਂਦਾ ਹੈ ਤੇ ਫੇਰ ਮੈਨੂੰ ਲੱਗਦਾ ਕਿ ਘੁੱਟਣ ਹੁੰਦੀ ਹੈ ਵੀ ਜਿਹੜਾ ਦਾ ਸਾਰੇ ਮੰਨੂ। ਤੱਕਦੇ ਪਏ ਨੇ ਸਾਰੇ ਇੱਧਰ ਹੀ ਤੱਕਦੇ ਪਏ ਨੇ ਬਈਆ ਫੇਰ ਉਸਲੇ ਨਹੀਂ ਜਾਣੀ ਆ ਫੇਰ ਉਹੀ ਅਗਰ। ਅੱਛਾ ਉਹੀ ਉਹ ਸ਼ਾਮ ਪਏ ਫੇਰ ਆ ਹੋ ਗਿਆ ਸ਼ਾਮ ਪਏ ਚਲੋ ਰੋਟੀ। ਰੋਟੀ ਦਾ ਕਰਨਾ ਇਹ ਕਰਨਾ ਫੇਰ ਕੋਈ ਬਹਾਨਾ ਫਿਰ ਉਹੀ ਰੋਜ਼ ਮੇਰੇ ਨਾਗੇ ਹੀ ਹੁੰਦੇ ਰਹਿੰਦੇ ਨੇ।
ਫਿਰ ਕਿ ਮੇਰੇ ਨਾਲ ਵੀ ਏਦਾਂ ਹੀ ਕੁੱਛ ਹੁੰਦਾ ਸੀਗਾ ਕਿ ਆਪਣੇ ਲਈ ਟਾਈਮ ਹੀ ਨਹੀਂ ਨਿਕਲਦਾ ਸੀਗਾ ਬਸ। ਤਾਂ ਇਹੀ ਦਿਮਾਗ 'ਚ ਰਹਿੰਦਾ ਸੀ ਹੁਣ ਬੱਚਿਆਂ ਨੇ ਆਉਣਾ, ਬੱਚਿਆਂ ਦਾ ਇਹ ਕਰਨਾ, ਬੱਚਿਆਂ ਨੂੰ ਟਿਊਸ਼ਨ ਛੱਡਣਾ ਬੱਚਿਆਂ ਦੀ ਪੜ੍ਹਾਈ। ਨਹੀਂ ਕਰਾਣੀ ਆ ਬੱਚੇ। ਬੱਚਿਆਂ ਨੂੰ ਇਹ ਬਣਾਂ ਕੇ ਦੇਣਾਂ ਹੈਂ। ਹੁਣ ਸ਼ਾਮ ਦਾ ਟਾਇਮ ਹੋ ਗਿਆਂ ।ਹੁਣ ਘਰ ਦੀ ਰੋਟੀ ਕਰਲੋ। ਹੁਣ ਸਫ਼ਾਈਆਂ ਕਰਲੋ। ਸਹੀ ਚੱਲ। ਫ਼ਿਰ ਦਿਮਾਗ ਦੀ ਸ਼ਾਨਤੀ ਕਿ ਕੀ ਅਸੀਂ ਇਸੇ ਚੀਜ਼ ਵਾਸਤੇ ਬਣੇਂ ਹੋਏ ਹਾਂ। ਨਹੀਂ। ਪਤਾਂ ਕੀ ਚੇਂਜਿਸ। ਆਪਣੇਂ ਆਪ ਹੀ ਕਰਨਾਂ ਪੈਂਦਾਂ ਹੈਂ ।ਕੋਈ ਕੇ ਕਰਵਾਉਂਦਾ ਨੀਂ ਹੈਗਾ। ਥੋੜਾਂ ਉਹ ਜਾਣਾਂ ਕਿੱਥੇ ਸਾਡੇ ਵਰਗਿਆਂ ਨੇਂ ਵੱਡੇ ਜ਼ਿਆਦਾ ਤੋਂ ਜ਼ਿਆਦਾ ਗੁਰਦੁਆਰੇ ਤੇ ਜਾਂ ਸਕਦੇ ਹਾਂ ।ਅਸੀਂ ਔਰ ਗੁਰਦੁਆਰੇ ਤੋਂ ਹੋ ਕੇ ਤੁਸੀਂ ਇਹ ਦੇਖੋਂ। ਖੋਅ ਜੇ ਅਸੀਂ ਦਸ ਮਿੰਟ ਗੁਰਦੁਆਰੇ ਵਾਸਤੇ। ਕੱਢਾਂਗੇ ਨਾ ਤੇ ਸਾਂਨੂੰ ਉਹਦਾ ਕਿੰਨਾਂ ਕੁੱਛ ਹਾਸਲ। ਹਾਸਲ ਹੁੰਦਾਂ । ਕਿੰਨਾਂ ਕੁੱਛ ਇੱਥੇ ਸਭ ਤੋਂ ਵੱਡੀ ਚੀਜ਼ ਹੈਂ ।ਕਿ ਸਾਡਾ ਦਿਲ ਦਿਮਾਗ਼ ਸ਼ਾਂਤ ਹੁੰਦਾਂ ਹੈਂ ।ਜਿਹੜੀ ਚੀਜ਼ ਮੈਂ ਫੀਲ ਕੀਤੀ ਹੈਂ। ਮੈਂਨੂੰ ਵੀ ਬੜੀਆਂ ਟੈਨਸ਼ਨਾਂ। ਮੈਂਨੂੰ ਵੀ ਪਤਾਂ ਬੜੀਆਂ ਟੈਨਸ਼ਨਾਂ ਰਹਿੰਦੀਆਂ ਸੀ।
ਗੁਰੂ ਮਹਾਂਰਾਜ ਅੱਗੇ ਅਰਦਾਸ ਕਰਨਾਂ।ਕਿ ਮੈਂ ਵੀ ਰੋਜ਼ ਗੁਰੂਦੁਆਰ ਜਾਵਾਂ। ਬਾਂਕੀ ਤੁਹਾਡੇ ਨਾਲ਼ ਮਿਲ਼ ਕੇ ਬਹੁਤ ਚੰਗ਼ਾ ਲੱਗਾ। ਲੱਗਿਆਂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
ਹੂੰ ਗਿਆਰਾਂ ਮਿੰਟ ਹੋਏ।